ਹੈਲੋ
ਸਸਰੀ ਅਕਾਲ
ਹੈਲੋ ਨੀ ਆ ਰਹੀ ਹੈਲੋ
ਹੈਲੋ।
ਹੈਲੋ
ਆ ਰਹੀ ਆਵਾਜ਼। ਹੈਲੋ
ਹਾਂਜੀ। ਸਤਿ ਸ਼੍ਰੀ ਅਕਾਲ। ਤੁਹਾਡੀ ਆਵਾਜ਼ ਬਹੁਤ ਸਲੋਅ ਆ ਰਹੀ ਹੈ।
ਹੁਣ ਆ ਰਹੀ ਏ।
ਹਾਂਜੀ ਹੁਣ ਆ ਰਹੀ ਹੈ।
ਉਹ ਥੋੜ੍ਹਾ ਨਾ ਨੈੱਟ ਦੀ ਪ੍ਰੋਬਲਮ ਚਲਦੀ ਹੈ ਨਾ।
ਅੱਛਾ ਅੱਛਾ। ਹਾਂ ਉਹ ਬਸ ਥੋੜਾ ਬਾਰਿਸ਼ ਬੁਰਿਸ਼ਾਂ ਹੋਈਆਂ ਨੇ ਨਾ। ਮੈਂ
ਹਾਂਜੀ ਹਾਂਜੀ। ਹੋਰ ਦੱਸੋ ਜੀ ਕਾਰ ਪਰਿਵਾਰ ਵਧੀਆ।
ਹਾਂਜੀ-ਹਾਂਜੀ ਸਭ ਵਧੀਆ। ਤੁਸੀਂ ਦੱਸੋ ਵਧੀਆ ਸਭ
ਵਧੀਆ ਜੀ ਵਧੀਆ।
ਹੋਰ ਕੀ ਕਰ ਰਹੇ ਸੀ।
ਬਸ ਜੀ। ਹੁਣੇ ਬਾਜਾਰ ਗਿਆ ਸੀ।
ਅੱਛਾ-ਅੱਛਾ ਬਾਜ਼ਾਰ ਵੈਸੇ ਹੀ।
ਹਾਂਸੀ।
ਬਾਜ਼ਾਰ ਵੈਸੇ ਏ। ਕੁੱਛ ਖਾਣ ਪੀਣ ਨੂੰ ਹੈ।
ਦੋ-ਦੋ।
ਅੱਛਾ - ਅੱਛਾ ਠੀਕ ਹੈ। ਵੀ ਡਿਊਟੀ ਹੈਗੀਆਂ ਨੇ ਘਰ ਦੀਆਂ ਡਿਊਟੀਆਂ ਹਨਾ? ਹਾਂਜੀ। ਠੀਕ ਹੈ, ਅੱਛਾ, ਮੈਂ ਪੁੱਛ ਰਹੀ ਸੀ, ਬੀ ਜਿੱਦਾਂ ਸਾਨੂੰ ਨਾ ਥੋਡੇ ਬੈਂਕ ਦੇ ਟਾਰਗੇਟ ਮਿਲੇ ਨੇ, ਜਿਵੇਂ ਅਕਾਊਂ ਓਪਨਿੰਗ ਜਾਂ ਐਫ ਡੀਜ਼ ਵਗੈਰਾ ਹੈ ਤੇ ਤੁਸੀਂ ਜਿਵੇਂ ਕੋਈ ਕਰਵਾਇਆ, ਜਾ ਆਪਣਾ ਜਿਵੇਂ ਸੇਵਿੰਗ ਜਿਵੇਂ, ਮਨੀ ਸੇਵਿੰਗ ਦਾ ਕੁਛ
ਮੈਂ ਤਾਂ ਤੁਹਾਨੂੰ, ਸਹੀ ਦੱਸਾਂ ਵ' ਜਿਵੇਂ ਅਸੀਂ ਪੈਸੇ ਤਾਂ ਮੈਂ ਆਪਣਾ ਘਰ ਹੀ ਰੱਖਦਾ ਵਾ ਜੀ ਜਿਵੇਂ
ਅੱਛਾ, ਅੱਛਾ ਤੇ ਕਿਉਂ ਬੈਂਕ 'ਚ ਕਿਉਂ ਨਹੀਂ ਰੱਖਦੇ? ਬੈਂਕ ਤ ਤੇ ਵਧੀਆ ਹੈਗਾ ਸਿਸ ਚ' ਵਿਆਜ-ਵਿਊਜ ਵੀ ਆਉਂਦਾ ਰਹਿੰਦੇ, ਸੇਵ ਹੈਗੇ ਨੇ
ਉਹ ਤੇ ਹੁਣ ਕਾਰਨ ਜਿਵੇਂ ਜਾ ਤੇ ਉਵੇ ਹੀ ਕਰਨਾ ਪਏਗਾ। ਖ਼ਾਲੀ।
ਕੀ ਕਹਿ ਰਹੇ ਓ?
ਮੈਂ ਕਹਿ ਰਿਹਾ ਘਰਲ, ਜਿਵੇਂ ਕਹਿਣਗੇ ਉ ਵੀ ਕਰਨਾ ਪਏਗਾ।
ਨਹੀਂ ਬਟ, ਫਿਰ ਵੀ ਦੇਖੋ, ਤੁਸੀਂ ਇਹ ਦੇਖੋ ਨਾ ਵੀ ਪੈਸਿਆਂ ਦੀ ਕਿੰਨੀ ਵੈਲਿਊ ਹੈਗੀ।
ਲ
ਔਰ ਜਿੰਨਾ ਵਧੀਆ ਮਤਲਬ ਕਿ ਸਾਡੀ ਸੇਵਿੰਗ ਹੋਏਗੀ, ਐਫ ਡ ਹੁਣ ਤੇ ਐਫ ਡੀ ਵਿੱਚ ਛੱਡੋ ਹੁਣ ਨਾ, ਐਸ ਆਈ ਪੀ ਇੱਕ ਸਿਪ ਹੋ ਗਈ, ਜਿੱਦਰ ਲੋਕੀ ਹੁਨ ਮੈਂ ਤਿੰਨ ਲੱਖਾਂ- ਲੱਖਾਂ ਰੁਪਏ ਦਸ- ਦਸ ਸਾਲਾਂ। ਦਸ- ਦਸ ਸਾਲ ਦੀ ਲਗਾਦੇ ਪਏ ਸੀ। ਜਿਵੇਂ। ਤੁਹਾਡੀ ਸੈਲਰੀ ਦੇ। ਚੱਲ ਰਹੀ ਆਉਣ ਪੈਸੇ। ਦੁਬਾਰਾ ਜਿੰਨੇ ਮਤਲਬ ਅ ਪੈਸੇ ਹੈਗੇ ਨੇ। ਹਰ ਮਹੀਨੇ ਤੁਸੀਂ ਉੱਥੇ ਫਿਕਸ ਕਰਵਾ ਲੋ। ਸਾਡੀ ਹਰ ਮਹੀਨੇ ਨਾ। ਐਸ ਆਈ ਪੀ ਦੋ ਹਜ਼ਾਰ ਘੱਟ ਜੀਆ ਕਰੇਗੀ।
ਅੱਛਾ। ਹਰ ਮਹੀਨੇ ਦੋ ਹਜ਼ਾਰ ਰੁਪਏ।
ਹਾਂ। ਦੋ ਜਿੰਨੇ ਦੀ ਵੀ ਤੁਸੀਂ ਕਰਾਉਂਦੇ ਹੋ। ਦੋ ਦੀ ਪੰਜ ਦੀ ਦਸ ਦੀ। ਪੰਦਰਾਂ ਦੀ ਠੀਕ ਹੈ। ਉਹ ਫਿਰ ਤੁਹਾਡੀ ਮਰਜ਼ੀ ਹੈ। ਵੀ ਤੁਸੀਂ ਦਸ ਸਾਲ ਦੀ ਸ਼ਲੀਪ ਲਗਵਾਉਣੀ ਹੈ। ਪੰਦਰ ਸਾਲ ਦੀ ਲਗਵਾਉਣੀ। ਵੀਨ ਪੰਜ ਸਾਲ ਦੀ ਲਗਵਾਉਣੀ। ਪੈਸੇ ਉਹਦੇ ਚ ਬੜਾ ਮੁਨਾਫ਼ਾ। ਲੋਕੀ ਤਾਂ ਲੋਕੀ ਤਾਂ ਕਰੋੜਾਂ - ਕਰੋੜਾਂ ਰੁਪਏ ਕਮਾ ਰਹੇ ਨੇ। ਇਸ ਚੀਜ਼ ਤੋਂ ਹ ।
ਅੱਛਾ ਜੀ!
ਤੇ ਮੈਂ ਕਿਹਾ! ਮੈਂ ਤੁਹਾਡੇ ਤੋਂ ਪੁੱਛਾਂ ਵੀ ਅਗਰ। ਤੁਸੀਂ ਕੋਈ ਐਫ ਡੀ ਵਗੈਰਾ ਦੇ ਵਿੱਚ ਇੰਟਰਸਟਡ ਹੈਗੇ ਔ। ਹੋੁਣ ਤੇ ਦੇਖੋ ਦੇਖੋ ਡਾਕ ਖਾਨਾ ਵੀ ਬੜਾ ਸੇਫ ਹੈਗਾ ਹੈ। ਲੋਕ ਡਾਕ ਖਾਨਿਆਂ ਦੇ ਵਿੱਚ ਕਾਪੀਆਂ ਖੁਲਵਾ ਲੈਂਦੇ ਨੇ। ਵਿੱਚ ਕਰਾ ਲੈਂਦੇ ਨੇ ਪੰਜ ਲੱਖ ਦੋ ਲੱਖ ਜਿੰਨੇ ਤੁਹਾਡੇ ਸੇਵਿੰਗ ਹੋਣ।
ਵੀ ਜੇਕਰ ਘਰ ਪੈਸਾ ਪਿਆ ਏ ਨਾ ਤੇ, ਉਹ ਲੱਗ ਜਾਂਦਾ ਛੋਟੇ-ਮੋਟੇ ਕੰਮਾਂ ' ਚ ਵੀ ਅਸੀਂ ਬਾਅਦ ਚੋਂ ਫਿਰ ਵਿੱਚ ਪਾ ਦਾਂਗੇ ਪਰ ਪਾਏ ਜਾਂਣਦੇ ਨ ਘਰ ਦੇ ਖਰਚੇ ਇੰਨੇ ਹੁੰਦੇ ਨੇ। ਸੈਪਰੇਟ ਪੈਸੇ ਰੱਖਣੇ ਤੇ ਦੇਖੋ ਬਹੁਤ ਜ਼ਰੂਰੀ ਨੇ ਨਾ ਅੱਜ ਕੱਲ੍ਹ
ਹਾਂਜੀ- ਹਾਂਜੀ।
ਹਾਂਜੀ।
ਨਹੀਂ, ਜਵੇ ਤੁਂਸ ਜੈਵੈ ਏਸ ਆਈ ਪੀ ਹੈਗਾ ਓਹਦ ਮਤਲਬ ਰਿਟਰਨ ਵੀ ਮਿਲਦਾ। ਜਿਵੇਂ ਅਸੀਂ ਪੈਸੇ ਹਰ ਮਹੀਨੇ, ਜਿਵੇਂ ਪੈਸੇ ਅਸੀਂ ਦੇ ਰਹੇ ਐਸ ਆਈ ਪੀ ਨੂੰ ਤੇ ਉਹਦਾ ਕੀ ਸਿਸਟਮ ਹੈਗਾ ਮਤਲਬ ਬੈਨੀਫਿਟ ਕੀ ਹੈਗਾ।
ਬੈਨੀਫਿਟ ਹੈਗਾ, ਵੀ ਤੁਹਾਨੂੰ ਪੈਸੇ ਵਧੀਆ ਇੰਟਰਸਟ ਮਿਲ ਜਾਣਗੇ। ਦਸ ਸਾਲ ਦੀ ਅਗਰ ਤੁਸੀ ਕਰਦੇ। ਪੰਜ ਸਾਲ ਦੀ ਲਗਾਦੇ ਓ। ਜਦੋਂ-ਜਦੋਂ ਤੁਸੀਂ ਸਾਲ, ਦੋ ਸਾਲ ਦੀ ਲਗਾ ਕੇ ਦੇਖ ਲਓ। ਘਾਟਾ ਤੇ ਹੈ ਨੀ ਵੱਧਦਾ ਹੀ ਵੱਧਦਾ ਇਹਦੇ, ਨਾ ਸ਼ੇਅਰ ਮਾਰਕੀਟ ਤੋਂ ਰਿਲੇਟਿਡ ਹੈ ਹੋਇਆ ਅ ਸ਼ੇਅਰ ਮਾਰਕੀਟ ਤੋਂ ਰਿਲੇਟਿਡ ਹੋਏ ਵੀ ਸ਼ੇਅਰ ਕੱਟ ਰਹੇ ਨੇ, ਸਾਡੇ ਪੈਸੇ ਵੀ ਸਾਨੂੰ ਘੱਟ ਮਿਲਣਗੇ।
ਹੂੰ।
ਸ਼ੇਅਰ ਮਾਰਕੀਟ ਤੋਂ ਵੀ ਨੀ ਹੈਗਾ।
ਸ਼ੇਅਰ ਮਾਰਕੀਟ ਤੇ ਜੀ, ਅਲਗ ਚੀਜ਼ ਹੁੰਦੀ ਐ ਨਾ।
ਹਾਂ ਸ਼ੇਅਰ ਮਾਰਕੀਟ ਤੇ ਇੱਕ ਅਲੱਗ ਚੀਜ਼ ਹੈਗੀ ਹੈ ਹੂੰ।
ਬੱਚਾ ਵਧੀਆ ਹੈਗਾ।
ਹਾਂ। ਓਹ ਸਿਸਟਮ ਅੱਛਾ ਹੈਗਾ ਏ। ਹਾਂਜੀ। ਤੇ ਤੁਸੀਂ ਐਫ ਡੀ ਵਗੈਰਾ ਕਿਧਰੇ ਕਰਾਉਣਾ ਚਾਹੁੰਦੇ ਹੋ ਐਫ ਡੀ ਵੀ ਸਾਨੂੰ ਦੱਸ ਸਕਦੇ ਹੋ ਤੁਸੀਂ
ਐਫ ਡੀ 'ਚ ਕੀ ਸਿਸਟਮ ਹੁੰਦਾ ਮਤਲਬ?
ਹਾਂਜੀ।
ਮੈਂ ਕਿਹਾ ਐਫ ਡੀ 'ਚ ਕੀ ਹੁੰਦਾ ਪ੍ਰੋਫਿਟ?
ਐਫ ਡੀ ਦੇ ਵਿੱਚ ਵੀ ਇਅਹੋ ਹੁੰਦਾ ਹੈ ਬੀ ਅਗਰ ਤੁਸੀਂ ਲੱਖ ਦੋ ਲੱਖ ਦੀ ਐਫ ਡੀ ਕਰਾਉਂਦੇ ਹੋ। ਸਾਲ, ਡੇਢ ਤੇ ਜਿਵੇਂ ਇੰਟਰਸਟ ਹੁੰਦਾ ਸੱਤ ਪਰਸੈਂਟ ਸਡਏ ਸੱਤ ਪਰਸੈਂਟ।
ਅੱਛਾ ਮਿਲਦਾ ਹੈ।
ਤੇ ਸਾਲ ਦੋ ਬਾਅਦ ਤੁਹਾਨੂੰ ਜਿੱਦਾਂ ਤੁਸੀਂ ਸਾਲ ਦੀ ਲਗਵਾਉਂਦੇ ਹੋ ਜਾਂ ਦੋ ਦੀ ਲਗਵਾਉਂਦੇ ਹੋ। ਤੁਹਾਨੂੰ ਇੰਟਰਸਟ ਰੇਟ ਤੇ ਮਿਲੇਗਾ। ਜਿਵੇਂ ਲੱਖ ਰੁਪਏ ਹੈਗਾ ਉੱਥੇ ਸੱਤ ਅੱਠ ਹਜ਼ਾਰ ਰੁਪਏ ਫਾਲਤੂ ਮਿਲ ਜਾਂਦਾ। ਸਾਲ ਦਾ ਪਰ ਹਾਂ ਪਰ ਉਸ ਤੋਂ ਵਧੀਆ ਤੇ ਦੇਖੋ ਐਸ ਆਈ ਪੀ ਹੈਗਾ ਸੀ ਇੱਕ
ਹਾਂ ਉਹ ਤਾਂ ਸਹੀ ਗੱਲ ਹੈ।
ਉਹ ਜ਼ਿਆਦਾ ਵਧੀਆ ਹੈਗਾ ਹੁਣ ਤੁਸੀਂ ਇਹ ਵੇਖੋ, ਵੀ ਅਗਰ ਤੁਸੀਂ, ਦਸ ਸਾਲ ਦੀ ਵੀ ਲਗਵਾਉਣਦੇ ਹੋ। ਇੱਕ ਮਹੀਨੇ ਦੇ ਵਿੱਚ ਇਹ ਇੱਕ ਸਾਲ ਦੇ ਵਿੱਚ ਬਾਰਾਂ ਮਹੀਨੇ ਹੁੰਦੇ। ਕਦੇ ਨੇ ਕਰ ਅਸੀ ਸੀ। ਠੀਕ ਏ। ਐਹ ਸਾਡੇ ਬ ਦੋ ਲੱਖ ਚਾਲੀ ਸ ਚਾਹੀਦਾ ਸਾਨੂੰ ਐਹ ਤਕਰੀਬਨ- ਤਕਰੀਬਨ ਅ ਮਿਲ ਜਾਏਗਾ ਇਹੀ ਲੱਖ ਡੇਢ ਲੱਖ ਰੁਪਏ ਦਾ ਮੁਨਾਫ਼ਾ ਹੋਏਗਾ। ਤੇ ਮਾੜਾ ਏ, ਕੋਈ ਉਹਦੇ ਵਿੱਚ।
ਸੁਣਾ ਸਹੀ ਗੱਲ ਹੈ।
ਤੇ ਹਾਂ ਇਸ ਤੋਂ ਜ਼ਿਆਦਾ ਨ ਵੀ ਰੱਖ ਸਕਦੇ ਹੋ ਦੇਖੋ ਸਾਡੇ ਉੱਪਰ ਅਮਾਂ ਜਿੰਨਾ ਵਧੀਆ ਅਮਾਊਂਟ ਦੇ ਇਥੇ ਲਗਾਵਾਂਗੇ ਉਹਨਾਂ ਵਧ ਸਾਡਾ ਵਧੀਆ ਇੰਟਰਸਟ ਆਏਗਾ।
ਉਹ ਤੇ ਹੈ ਹੀ ਸੀ ਉਹ ਤੇ ਹੈ।
ਹਾਂਜੀ ਤੇ ਤੁਸੀਂ ਹੋਰ ਮਤਲਬ ਕਿ ਮਨੀ ਸੇਵਿੰਗ ਦਾ ਤੁਡਾਹਾ ਕੋਈ ਉਹ ਨੀ ਹੈਗਾ। ਜਿੱਥੇ ਮਨੀ ਸੇਵ ਕਰਦੇ ਹੋਵੋ ਕੁਛ ਨੀ ਹੈਗਾ।
ਨਾ ਜੀ ਨਾ।
ਕਿਉਂ ਐਸਾ ਕਿਆ? ਹਾਂ ਜੀ
ਮੈਂ ਤੁਹਾਨ ਸਹੀ ਦੱਸਾਂ, ਮੈਨੂ ਇੰਨੀ ਨੋਲੇਜ ਹੀ ਨੀ ਹੈਗੀ ਸੀ ਇਹਨੀ ਚੀਜ਼ਾਂ ਲ ਈ।
ਤੇ ਦੇਖੋ ਅੱਜ- ਕੱਲ੍ਹ ਤਾਂ ਨੌਲੇਜ ਰੱਖਣੀ ਚਾਹੀਦੀ ਏ। ਐਵੇਂ
ਖ਼ਾਲੀ।
ਸਾਨੂੰ ਕਿੱਥ
ਪਾਤਾ ਤੇ ਨੀ ਐਨੀ ਤਾ ਹੈਗੀ ਹੈ ਨੌਲੇਜ
ਘਰ ਵੀ ਲਏ। ਕੰਮ ਕਰਨ, ਫਰੋਡ ਕਰਨ, ਪੈਸੇ ਬਥੇਰੇ ਕੁਝ ਨਾ।
ਹਾਂ! ਔਹ ਤੇ ਹੈ, ਈ ਜੀ।
ਖ਼ਾਲੀ
ਹਾਂ, ਐ ਤੇ ਹੈ।
ਰਹਿੰਦੇ ਨੇ ਲੋਕੀ, ਕਹਿੰਦੇ ਨੇ। ਹਾਂ! ਵੀ ਫਿਰ ਅਸੀਂ ਕਰ ਲੈਂਨੇ ਆ। ਕਰ ਲੈਨੇ ਆ।
ਮੈ ਆ ਹੋ, ਤੁਹਾਡੀ ਗਲ ਸਹੀ ਹੈਗੀ ਏ।
ਹਾਂਜੀ!
ਬਸ ਮੈਂ ਕਿਹਾ ਗ਼ਲ ਤੇ ਸਹੀ ਹੈਗੀ ਤੁਆਡੀ।
ਹਾਂਜੀ ਤੇ ਇਹ ਤੇ ਮੈਂ ਤੇ ਇ ਚੀਜ਼ ਕਵਾਂਗੀ। ਵੀ ਕਰਵਾਣਾ ਹੀ ਬੈਸਟ ਹੈਗਾ ਹੈ ਅੱਜ ਦੇ ਟਾਇਮ। ਟਾਈਮ ਚ ਨ ਤੁ
ਹਾਂ ਔਹੀ ਤੇ ਮੈ ਪਤਾ ਕਿ ਮੈਂ ਕਾਰਨ ਕੀ! ਕਹਿ ਰਹੇ ਹੋ ਜੀ?
ਕ ਰੇ ਹੋ।
ਤੁਹਾਡੇ! ਪਿਛੌ ਆਵਾਜ਼ ਬੜੀ ਆ ਰਹੀ
ਹਾਂਜ! ਕੀ ਕਹਿ ਰਹੇ ਔ, ਹੁਣ ਆ ਰੀ ਏ, ਆਵਾਜ਼,
ਸਾਰੀ ਬ ਤਾ
ਹਾਂ ਟੀ ਵੀ ਲਗਾਇਆ ਤਿਆਰੀ ਹੋਣੀ ਹੈ। ਹਾਂਜੀ। ਤੇ ਮੈਂ ਤੇ ਅਹੀ ਕੈ ਰੀ ਹਾਂਜੀ ਬੋਲੋ
ਮਤਲਬ ਫੇਰ ਮੈਨੂੰ ਵੀ ਮਤਲਬ ਇਹ ਖਲਵਾਣਾ ਚਾਹੀਦਾ ਕੋਈ ਐਸ ਆਈ ਪੀ ਜਿਵੇਂ ਆ ਐਫ ਡੀ ਕਰਾਣੀ ਚਾਹੀਦੀ
ਦੇਖੋ ਇਹਦੇ ਚ ਘਾਟਾ ਤਾਂ ਹੈ ਨੀ
ਹ
ਤੇ ਇਸ ਤੋਂ ਚੰਗਾ ਬੰਦਾ ਲਗਵਾਈ ਲੇ ਇੱਕ ਪਾਸੇ ਵਧੀਆ ਈ ਏ ਸਾਨੂੰ ਟੈਸ਼ਨ ਫਰੀ ਵੀ ਹਾਂ ਚਲੋ ਲੱਗਿਆ ਹੋਇਆ ਟੈਸ਼ਨ ਫਰੀ ਵੀ ਸਾਡੇ ਕੁੱਛ ਜੁੜਦਾ ਹੀ ਪਿਆ ਨਾ ਕੁਛ
ਔਹ ਤੇ ਹੈ ਹੀ ਹੈ, ਵੇਖੌ ਫਿਊਚਰ ਵਿਚ ਪੈਹਾ ਕੰਮ ਈ ਆਂਦਾ।
ਵੀ ਮਜਬੂਰਨ ਸਾਨੂੰ ਕਢਵਾਉਣਾ ਵੀ ਪਵੇ ਤੁੜਵਾਉਣੀ ਪਵੇ ਤੇ ਚਲੋ ਤੁੜਵਾ ਲੋ। ਓਰ ਉਹਦੇ ਇਚ ਵੀ ਕੋਈ ਤੇ ਤੁੜਵਾ ਲਓ ਤੇ ਤੁਹਾਡਾ ਇੰਟਰਸਟ ਘੱਟ ਹੋ ਜਾਏਗਾ। ਤੁਾਨੂੰ ਪੈਸੇ ਘੱਟ ਹੋਣ ਜਾਣਗੇ। ਉਹ ਵੀ ਹੈਗੀ ਹਾਂਜੀ।
ਨਹੀਂ ਐਂਵੇਂ ਫਿਊਚਰ ਚ ਕੰਮ ਹੀ ਆਂਦੇ ਨੇ ਪੈਸੇ ਅਗਰ ਬੰਦਾ ਜੋੜੇ ਤੇ
ਹਾਂਜੀ। ਏ ਤੇ ਗੱਲ ਹੈਗੀ ਹੈ।
ਬੱਚਿਆਂ ਨੂੰ ਜੇਵੇਂ ਪੜ੍ਹਾਣਾ ਅੱਗੇ ਆਂ
ਮਾਹੌਲ ਨੀ ਹੈਗਾ, ਵੀ ਹਾਂ ਕਿਸੇ ਤੋਂ ਮੰਗ ਲਈਏ।
ਔਹ ਤੇ ਹੈ ਹੀ ਹੈ ਜੀ ਅੱਜ ਕੱਲ੍ਹ ਕੌਣ ਦਿੰਦਾ, ਜੇ ਔਨਾਂ ਨੇ ਕਹਿਣਾ ਜੀ। ਸਾਨੂੰ ਔਹ ਤੇ ਔ ਵਿਆਜ ਤਾਂ ਦਾਂਗੇ ਉਦਾਰੇ ਪੈਹੇ
ਚਾਹੇ ਆਪਣਾ ਹੀ ਕੋਈ ਨਾ ਹੋਵੇ, ਔਹ ਵੀ ਬਿਆਜ ਸਮੇਂਤ ਹੀ ਪੈਸੇ ਵਾਪਿਸ ਲੈਣਗੇ।
ਹਮ ਬਿਲਕੁਲ ਜੀ ਬਿਲਕੁਲ।
ਹਾਂਜੀ ਤੇ ਇਸ ਕਰਕੇ ਦੇਖੋ, ਅਸੀਂ ਕਿਸੀ ਤੇ ਔਹ ਕਿਉਂ ਕਰਨਾ ਵੀ ਆਪਣੇ ਤੇ ਹੀ ਔਹ ਬਣੋ। ਹਨਾ ਵੀ ਤੁਸੀਂ ਦੇਖੋ
ਬਸ ਔਹੀ ਹੈ ਜੀ ਵਧੀਆ।
ਕੀ ਸੋਚੋ ਮੈਂ ਕਿਹਾ ਆਪਣੇ ਘਰਦਿਆਂ ਤੋਂ ਵੀ ਜਿਵੇਂ ਇੱਕ ਵਾਰੀ ਸਲਾਹ ਹੋਵੇ ਪੁੱਛੋ ਵੀ ਅਗਰ ਉਹ ਮੰਨਦੇ ਨੇ ਤੇ
ਓਹੀ ਹੁਣੇ ਗੱਲ ਕਰਾਂਗਾ ਮੈਂ
ਹਨਾ ਵੀ ਆਪਣੇ ਜਿਵੇਂ ਵੱਡਿਆਂ ਤੋਂ ਆਪਣਾ ਸਲਾਹ ਲਵੋ। ਬੀ ਮੇਰੇ ਅਕੋਰਡਿੰਗ ਤਾਂ ਬਹੁਤ ਵਧੀਆ ਹੈਗਾ ਤੇ ਬਾਕੀ ਦੇਖੋ ਤੁਹਾਡੀ ਹੁਣ ਕੋਈ ਹੈ ਵੀ ਨੀ ਜਿਵੇਂ ਤੁਸੀਂ ਕਿਹਾ ਵੀ ਮੈਂ ਇਸ ਚੀਜ਼ 'ਚ ਕਦੀ ਹੋਇਆ ਹੀ ਨਹੀਂ। ਵਿੰਟਰਸਟਿੰਗ ਨ ਮੈਂ ਦਿਖਾਇਆ ਹਾਂਜੀ -ਹਾਂਜੀ -ਹਾਂਜੀ ਕਰਵਾਈ ਦੀਆਂ ਨੇ ਹਾਂਜੀ।
ਅੱਛਾ
ਹਮ, ਤੇ ਆਪਣਾ ਵਧੀਆ। ਦ ਨ ਉਝ ਤੇੋ ਦੇਖੋ ਅਕਾਊਂਟ 'ਚ ਹੋੁਣ ਉੂਰੇ ਪਰੇ ਲੱਗ ਹੀ ਜਾਂਦੇ ਨੇ ਜਾਂ ਕੁਛ ਵੀ ਨਾ -ਨਾ ਕਰ ਤੇ ਵੀ ਬੰਦਾ ਖ਼ਰਚ ਕਰ ਹੀ ਲੈਂਦਾ ਹੈਏ ਜਿੰਨਾ ਮਰਜੀੀ ਬੰਦਾ ਬਚਾ ਲੇ ਪਰ ਨਹੀਂ ਹੋ ਸਕਦਾ
ਨਹੀਂ ਬ ਤਾਂ ਵੀ ਖਰਚਾ ਹੋ ਜਾਂਦਾ ਅਗਰ ਬੰਦੇ ਫੋਨ ਹੋਣ ਨਾ।
ਮੈਂ ਕਹਿ ਤ ਹ ਮਹਿੰਗਾਈ ਏਨੀ ਆ ਤੇ ਬੰਦਾ ਖਰਚਾ ਵੀ ਕਿੱਥੋਂ ਵਧਾਇਆ ਤੇ ਚਲੋ ਹੈਗਾ ਵੀ ਹਾਂ। ਸੇਵਿੰਗ ਹੋ ਜਾਂਦੀ ਇੱਕ ਪਾਸੇ ਦੀ ਨਾ।
ਹਾਂ ਸਹੀ ਗੱਲ ਹੈ
ਹਾਂਜੀ ਤੇ ਹੋਰ ਕੀ ਨਾਲੇ ਸਾਡਾ ਕਿੜਾ ਕੁਛ ਲੱਗਨੈ
ਤੁਸੀਂ ਉਸ ਦੇ ਵਿੱਚ ਵੀ ਖਲਵਾਇਆ ਦਾ
ਹਾਂਜੀ
ਤੁਸੀਂ ਉਹ ਵੀ ਕਰਦੇ ਹੋ ਮਤਲਬ ਵੈਸ
ਨਹੀਂ ਮੈਂ ਉਹ ਖਵਾਵਾਂਗੀ ਉਹ ਵੀ ਮੈਂ ਖੁਲਵਾ ਲਾਂਗੀ ਹੁਣ ਨਾ
ਅੱਛਾ
ਉਹ ਚੀਜ਼ ਮੈਂ ਵੀ ਹੁਣ ਹੀ ਸਮਝਿਆ ਚੰਗੀ ਤਰ੍ਹਾਂ ਵੀ ਜਿਸ ਚੀਜ਼ ਦੀ ਚੰਗੀ ਤਰ੍ਹਾਂ ਨੌਲੇਜ ਨਾ ਹੋਏ ਤੇ ਉਹ ਚੀਜ਼ ਵੀ ਤੇ ਹੋਰ ਨੀ ਕਰਨੀ ਚਾਹੀਦੀ ਹਾਂਜੀ ਤਾਈਂ ਮੈਂ ਤਾਨੂੰ ਵੀ ਕਿਆ ਤੁਸੀਂ ਚਾਏ ਦੇਖੋ ਗੂਗਲ ਕਰੋ ਯੂਟਿਊਬ ਕਰੋ ਆਪਣਾ ਪੂਰਾ ਸਮਝ ਫੇਿਰ ਤੁਸੀਂ ਮੈਨੂੰ ਦੱਸਣਾ ਜੇ ਅਗਰ ਤੁਸੀਂ ਕਰਵਾਣੀ ਹੋਈ ਤੇ ਹਾਂਜੀ-ਹਾਂਜੀ ਦੱਸਣਾ ਜ਼ਰੂਰ ਠੀਕ ਹੈ।
ਠੀਕ ਹੈ ਜੀ
ਠੀਕ ਓਕੇ ਸਤਿ ਸ਼੍ਰੀ ਅਕਾਲ ਦੱਸਾਂ